ਹੈਲੋ? ਸਤ ਤੇ ਵੀਰ ਜੀ।
ਸਤਿ ਸ੍ਰੀ ਅਕਾਲ ਭਾਜੀ- ਕੀ ਹਾਲ ਏ ਮਹਾਰਾਜ ਕਿੱਥੇ ਰਹਿੰਦੇ ਹੋ, ਅੱਜ ਬੜੇ ਟਾਈਮ ਬਾਅਦ ਯਾਦ ਕੀਤਾ।
ਬਸ ਵੀਰ ਜੀ, ਬਸ ਮੈਂ- ਭਾਜੀ ਨੂੰ ਗੱਲ, ਗੱਲ ਕਹਿਣੀ ਭਾਜੀ ਨੂੰ ਮੈਂ ਵਧਾਈ ਦਾਈਐ, ਬੁਲਟ ਲਿਆਏ ਨਵੀ।
ਉਹ ਬਸ ਭਾਜੀ ਲੈ ਲੀ ਹੈ, ਆਸ਼ੀਰਵਾਦ ਸੀ ਤੁਹਾਡੇ ਵੱਡਿਆ ਭਰਾਵਾਂ ਦਾ। ਮੈਂ ਕਿਹਾ ਚੱਲ ਲੈਈਏ, ਆਪਾਂ ਵੀ ਸ਼ੌਂਕ ਪੂਰੇ ਕਰ ਲਈਏ ਬੁਲਟ ਦੇ।
ਕੇੜੀ ਬੁਲਟ ਲਿਆਏ ਹੋ? ਕਲਾਸਿਕ ਲੈ ਆਏ ਹੋ ਜਾਂ ਸਟੈਂਡਰਡ?
ਭਾਜੀ ਸਟੈਂਡਰਡ ਲਿੱਤੀ ਸੀ, ਬੁਲਟ ਆਪਣਾ। ਉਹੀ ਉਹੀ ਥੋੜਾ ਸਹੀ ਲੱਗੀ ਮੈਨੂੰ ਤੇ। ਕਲਾਸਿਕ? ਥੋੜਾ ਛੋਟੀ ਲੱਗਦੀ ਸੀ ਗੱਡੀ ਮੈਂ ਕਿਹਾ ਚੱਲ ਯਾਰ ਉਹ ਲੈ ਲਣੇ ਆ ਵਧੀਆ। ਥੋੜੀ ਵੱਡੀ ਲ ਉੱਚੀ ਹੋਈ ਲੱਗਦੀ ਨਾ ਗੱਡੀ ਬਲੈਕ ਕਲਰ ਦੀ।
ਹਾਂਜੀ ਹਾਂਜੀ, ਬਲੈਕ ਕਲਰ ਲੈ ਆਇਓ।
ਨਹੀਂ ਬਲੈਕ ਹੀ ਲਿੱਤਾ ਹੈ ਨਾ ਬਲੈਕ ਕਲਰ ਹੀ ਹੈ ਨੋਰਮਲ।
ਹਾਂਜੀ! ਤੇ ਆਪਣਾ, ਕਿੰਨੇ ਦੀ ਪੈ ਗਈ ਹੈ। ਹਾਂਜੀ, ਬਹੁਤ ਕਲੀਅਰ ਆ ਰਹੀ ਹੈ ਜੀ ਆਵਾਜ਼।
ਸਰ ਨੈਟਵਰਕ ਪ੍ਰੋਬਲਮ ਆ ਰਹੀ। ਹੈਲੋ
ਨਹੀਂ- ਨਹੀਂ ਮੈਨੂੰ ਬਹੁਤ ਕਲੀਅਰ ਆ ਰਹੀ, ਆਵਾਜ਼ ਤੁਹਾਡੀ, ਬਹੁਤ ਕਲੀਅਰ ਆਵਾਜ਼ ਆ ਰਹੀ ਤੁਹਾਡੀ।
ਤੇ ਵਧੀਆ- ਵਧੀਆ ਭਾਜੀ, ਹੋਰ ਭਾਜੀ ਵਧੀਆ- ਤੁਸੀਂ ਸੁਣਾਓ, ਘਰ ਪਰਿਵਾਰ ਵਧੀਆ?
ਹਾਂਜੀ-ਹਾਂਜੀ ਸਭ ਵਧੀਆ, ਕਿਨੇ ਦੀ ਪੈ ਗਈ ਬੁਲਟ।
ਹਾਂਜੀ, ਬੂਲਟ ਤੇ ਐਸਟਮ ਹੋਈ ਕਮ ਸੇ ਕਮ। ਦੋ, ਦੋ ਲੱਖ ਵੀਹ ਹਜ਼ਾਰ ਦੀ ਆਈ ਹੈ। ਬੁਲਟ
ਹਮ
ਹੈਲੋ।
ਹਾਂਜੀ ਮੈਂ ਵੀ ਕਢਵਾ ਹਾਂਜੀ ਮੈਂ ਵੀ ਕਢਵਾਈ ਹਾਂਜੀ ਹਾਂਜੀ, ਤੇ ਮੈਂ ਕਢਵਾਈ ਸੀ ਉਹ ਤਾਂ ਮਹਿੰਗੀ ਪੈ ਗਈ ਸੀ ਮੈਨੂੰ ਕਾਫੀ ਮਹਿੰਗੇ ਪੈ ਗ ਮੈਨੂੰ ਪੈ ਗੲੀ ਸੀ ਘੱਟੋ ਘੱਟ ਨਹੀਂ ਆ ਦੋ ਲੱਖ ਅੱਸੀ ਹਜ਼ਾਰ ਰੁਪਏ ਦੀ।
ਸਟੈਂਡ ਥੋੜੀ ਸਕਤੀ ਹੈ
ਅੱਛਾ, ਮੈਂ ਕਲਾਸਿਕ ਲਈ ਸੀ।
ਕਲਾਸਿਕ ਮਹਿੰਗੀ ਹੈ, ਉਹ ਥੋੜਾ ਸਹੀ ਰੇਟ
ਹੂੰ। ਤੇ ਤੁਸੀਂ ਆਪਣਾ ਇਹਨੂੰ ਤਿਆਰ ਕਰਾਓਗੇ।
ਹੈਲੋ।
ਹਾਂਜੀ।
ਹਾਂਜੀ, ਆਵਾਜ਼ ਆ ਰਹੀ ਹੈ?
ਹਾਂਜੀ ਹਾਂਜੀ ਆ ਰਹੀ ਜੀ ਬਿਲਕੁਲ।
ਅੱਛਾ-ਅੱਛਾ, ਭਾਜੀ ਆਪਣਾ, ਆਪਣਾ ਇਹਨੇ ਦੀ ਪਈ ਦੋ ਹਾਂਜੀ।
ਅੱਛਾ ਜੀ। ਤੇ, ਆਪਣਾ ਤੁਸੀਂ ਤੁਸੀਂ ਅ ਨਾ ਸਰਸਰ ਨਾ ਪਾਉਣਾ ਚਲਾਨ ਹੈਗਾ ਜੇ।
ਚ ਹਾਂ ਨਹੀਂ ਉਹ ਸਈਸਰ ਨੋਰਮਲ ਹੀ ਪਾਇਆ ਹੈ। ਮੈਂ ਪਵਾਉਣ ਤੇ ਲਉਣ
ਹਾਂਜੀ, ਇੱਥੇ ਤੇ ਗੱਡੀ ਪੋਡ ਕਰ ਰਹੇ ਨੇ ਜੀ। ਗੱਡੀ ਬੋਂਡ ਹੋ ਜਾਂਦੀ ਜੀ ਇਹਦੇ ਨਾਲ।
ਅੱਛਾ ਜੀ, ਨਹੀਂ ਜਿਵੇਂ ਨੋਰਮਲ ਆਪਾਂ ਬੈਂਡ ਲਗਾਈਏ, ਜਿਵੇਂ ਨੋਰ ਨੋਰਮਲ ਨੋਰਮਲ ਲਗਾਈਏ ਬੈਂਡ। ਉੱਦਾਂ ਦੇ ਉੱਦਾਂ ਤੇ ਚੱਲ ਜਾਂਦੀ ਸੀ ਕੋਈ ਦਿੱਕਤ ਨੀ ਹੈਗੀ।
ਹਾਂ ਹਾਂਜੀ, ਗੱਡੀ ਨਾ ਰੋਕਦੇ ਨੇ ਉਹ ਗੱਡੀ ਰੋਕ ਕੇ ਨਾ ਪਟਾਕਾ ਮਾਰ ਕੇ ਵੇਖਦੇ ਨੇ ਗੱਡੀ ਬੁਲਟ ਪਟਾਕਾ ਮਾਰ ਰਹੀ ਹੈ। ਫਿਰ ਚਲਾਨ ਚਲਾਨ ਬੁਲਟ ਪਟਾਕਾ ਨਹੀਂ ਮਾਰੀ ਫਿਰ ਕੋਈ ਚਲਾਨ ਨੀ। ਹਾਂਜੀ। ਉਹੀ ਮੈਂ ਤੁਹਾਨੂੰ ਕਹਿ ਰਿਹਾ ਬਈ ਥੋੜ੍ਹਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਚੀਜ਼ ਦਾ। ਕਿਉਂਕਿ ਬੁਲਟ ਚ ਜਿਹੜੇ ਸਲੈਂਸਰ ਪੈਂਦੇ ਨੇ ਨਾ, ਉਹਨਾਂ ਨੇ ਚਲਾਨ ਹੈਗਾ। ਬਹੁਤ ਜ਼ਿਆਦਾ, ਸੋ ਇਸ ਕਰਕੇ। ਤੁਸੀਂ ਆਪਣਾ ਸਿੰਪਲ ਰੱਖਣਾ ਇਹਨੂੰ ਬਿਲਕੁਲ ਵੀ। ਸਿੰਪਲ ਰੱਖੋਗੇ ਆਰਾਮ ਨਾਲ ਚਲਾਓਗੇ। ਤੇ ਕੋਈ ਦਿੱਕਤ ਨੀ ਹੈਗੀ। ਹਾਂਜੀ, ਕਿਉਂਕਿ
ਹੈਲੋ।
ਬੰਦਾ ਇਹਨੂੰ ਕੋਈ ਰੋਕ ਕੇ ਭਾਵੇਂ ਨਾ ਰੋਕੇ ਅਤੇ ਬੁਲਟ ਨੂੰ ਤੇ ਰੋਕਦੇ ਹੀ ਰੋਕਦੇ ਨੇ ਪੁਲਿਸ ਵਾਲੇ ਹਾਂਜੀ ਮਹਾਰਾਜ
ਆਵਾਜ਼ ਨਹੀਂ ਆ ਰਹੀ?
ਹਾਂਜੀ, ਆ ਰਹੀ ਹੈ ਜੀ ਬਿਲਕੁਲ।
ਆਵਾਜ਼ ਨਹੀਂ ਆ ਭਾਜੀ। ਥੋੜੀ ਨੈੱਟ ਪ੍ਰੋਬਲਮ ਹੋ ਗਈ ਸੀ ਭਾਜੀ, ਥੋੜੀ ਨੈੱਟਵਰਕ ਪ੍ਰੋਬਲਮ ਹੋ ਗਈ
ਅੱਛਾ, ਹੁਣ ਠੀਕ ਹੈ।
ਹਾਂ ਹੁਣ ਠੀਕ ਹੈ ਨਾਲੇ, ਅੱਛਾ-ਅੱਛਾ ਸਲੰਧਰ ਦਾ ਨਾ ਪਤਾ ਕੀ ਚਲਾਨ ਕੱਢ ਦੇਗੇ।
ਹਾਂਜੀ, ਮੈਂ ਕਹਿ ਦੇ ਰਿਹਾ ਬਈ ਸਲੰਸਰ ਦੇ ਉਹ ਪਟਾਕਾ ਮਾਰ ਕੇ ਵੇਖਦੇ ਨੇ ਸਲੰਸਰ ਅਰ ਪਟਾਕਾ ਪੱਕਾ ਮਾਰ ਰਿਹਾ ਤੇ ਚਲਾਨ ਨਹੀਂ ਮਾਰ ਰਿਹਾ ਫਿਰ ਕੋਈ ਚਲਾ
ਅੱਛਾ ਅੱਛਾ ਅੱਛਾ।
ਹਾਂਜੀ
ਤੇ ਉਹਨੂੰ ਪਵਾਵਾਂਗੇ ਰਹਿਣ ਦੇਵਾਂ ਮੈਂ ਤੇ
ਨਾ ਪਾਵਾਓ ਤੁਸੀਂ
ਵੀਲ ਵੀ ਸੋਚਦਾ ਮੈਂ ਕਿਹਾ ਚੱਲ ਪਆ ਲਾ ਆਪਣਾ ਵੀਲ ਵੀ ਪਆ ਕੇ ਨਾ ਹੋ ਜਾੇਗਾ
ਵੀਲ ਦੇ ਵੀਲ ਚ ਪਿਛੋ ਕੰਪਨੀ ਚ ਵੀ ਆਉਂਦੇ ਨੇ
ਹਰ ਕੰਪਨੀ ਚ ਆਦੇ ਨਾ ਬਟ ਥੋੜਾ ਜਹਾ ਬਾਹਰ ਨਾ ਸਸਤੇ ਪੈਂਦੇ ਨਾ ਕੰਪਨੀ ਮਹਿੰਗੇ ਪਦੇ ਨੇ ਕੰਪਨੀ ਤੁਹਾਨੂੰ ਪਤਾ ਥੋੜਾ ਫ਼ਾਲਤੂ ਹੀ ਲੈਂਦੇ ਦੋ ਤਿੰਨ ਯਾਰ ਫ਼ਾਲਤੂ ਲੈਂਦੇ ਨੇ ਤਾਂ ਕਰਕੇ ਮੈਂ ਸੋਚਦਾ ਬਾਹਰੇ ਪਾਣਾ ਰਿੰਗ ਨਿਕਾਲ ਕੇ ਆਪਣਾ ਬਾਹਰੋਂ ਪਵਾ ਲਵੇ ਬੰਦਾ। ਵਧੀਆ ਤਿਆਰ ਕਰਾਈਏ ਹੈਂਡਲ ਹੁੰਡਲ ਪਆ ਕੇ ਵਧੀਆ
ਅਤੇ ਤੁਸੀਂ ਆਪਣਾ ਅਸੈਸਰੀ ਬਾਹਰੋਂ ਲਵਾਓਗੇ ਸਾਰੀ ਹੈਂ ਟੋਟਲੀ
ਹਾਂ ਸਾਰੀ ਅਸੈਸਰੀ ਦਾ ਬਾਰੇ ਸੋਚਦਾ ਭਾਜੀ ਪਤਾ ਕੀ ਥੋੜੀ ਬਹਤ ਮਹਿੰਗੀ ਪੈਂਦੀ ਤਾਂ ਕਰਕੇ ਮੈਂ ਉਹੀ ਸੋਚਦਾ ਸੀ ਨਾ ਦੋ ਲੱਖ ਪੈਂਤੀ ਹਜ਼ਾਰ ਦੀ ਗੱਡੀ ਪੈਂਦੀ ਹੋਈਆਂ ਹਾਂ ਪੰਦਰਾਂ ਹਜ਼ਾਰ ਹਾਂ ਅਰ ਸਾਰਾ ਕੁਛ ਕੰਪਲੀਟ
ਕੀ ਐਵਰੇਜ ਦਿੰਦੀ ਹੈ
ਐਵਰੇਜ ਤਾਂ ਭਾਅਜੀ ਇਹਨਾਂ ਦੀ ਘੱਟ ਹੀ ਹੈਗੀ ਪੰਤਾਲੀ ਚਾਲੀ ਦੀ ਹੁੰਦੀ ਹੈ ਸ ਉੱਤੇ ਨੀ ਹੁੰਦੀ ਇਹਨਾਂ ਦੀ ਚਲਦੀ ਐਨੀ ਹ ਨੋਰਮਲ ਐਵਰੇਜ ਤੁਹਾਡੀ ਵੀਹ ਦੇਰੀ ਹੈ ਨਹੀਂ ਇਹ ਚਾਲੀ ਦੀ ਤੇ ਹੈ ਕਹਿੰਦੇ ਚਾਲੀ ਦੀ ਸੀਗੀ ਐਵਰੇਜ
ਨਹੀਂ
ਹੁਣ ਅੱਗੇ ਤਾਂ ਪਤਾ ਨੀ ਕਿ ਪਤਾ ਚਲੇ
ਉਹ ਜੋ ਤੇ ਤੁਸੀਂ ਹੈਗੇਓ ਅਹ ਲੰਬੇ ਰੂਟ ਤੇ ਫੇਿਰ ਤੇ ਤੁਹਾਨੂੰ ਪੈਂਤੀ ਮਿਲ ਜਾਏਗੀ ਤੇਈਹ ਤੋਂ ਪੈਂਤੀ ਦੇ ਵਿੱਚ ਜੇ ਤੁਸੀਂ ਲੋਕਲ ਚਲਾ ਰਹੇ ਹੋ ਲੋਕਲ ਤੁਹਾਡੀ ਵੀ ਦਿਆਂਗੇ ਹੈ
ਕਹਿੰਦੇ ਨਾ ਭਾਜੀ ਉਹ ਕੰਪਨੀ ਵਾਲੇ ਤੁਹਾਨੂੰ ਬਰਾ ਕਹਿਣਗੇ ਨਾ
ਨਹੀਂ ਦੇਖੋ ਵੀਰ ਜੀ ਵੀਰ ਜੀ ਮੈਂ ਦੇਖੋ ਚਲਾ ਰਿਹਾ ਮੈਂ ਘੱਟੋ ਘੱਟ ਨਹੀਂ ਦੋ ਸਾਲ ਤੋਂ ਚਲਾ ਰਿਹਾ ਪਰ ਮੇਰੀ ਲੋਕਲ ਐਵਰੇਜ ਵੀ ਨਹੀਂ ਦੇ ਰਹੀ ਹੈ
ਦੋ ਸਾਲ ਤੋਂ ਚਲਾਇਆ ਤੁਸੀਂ ਬਹੁਤ ਬੜ ਮਨੀ ਕਲਾਸਿਕ ਲਿੱਤੀ ਸੀ
ਹਾਂ ਹਾਂਜੀ ਕਲਾਸੀ ਹੀ ਲਈਏ ਦੋ ਸਾਲ ਤੋਂ ਮਤਲਬ ਪ੍ਰੋਪਰ ਇਹਦੀ ਵੀਹ ਦੀ ਐਵਰੇਜ ਹੀ ਆਈ ਉਸ ਤੋਂ ਉੱਪਰ ਨਹੀਂ ਆਈ।
ਅੱਛਾ ਜੀ। ਤੇ ਫਿਰ ਕੀ ਮਤਲਬ ਕੀ ਲੋਕਲ ਜਾਂਦੇ ਹੋ ਜਾਂ ਬਾਹਰ ਲੋਕਲ ਹੀ ਚਲਾ ਰਹੇ ਹੋ।
ਲੋਕਲ ਲਾਂਦੇ ਆ ਬਾਹਰ ਨੀ ਲੋਕਲ ਲੋਕਲ।
ਲੋਕਲ ਤੇ ਭਾਜੀ ਘੱਟ ਹੀ ਉਹ ਤੇ ਤੁਹਾਡੀ ਪੈਂਤੀ ਹਜ਼ਾਰ ਦੇਗੀਈ ਆ ਲੋਕਲ
ਉਹ ਬਾਹਰ ਬੀਜ ਬੀਜ। ਬਾਹਰ ਬਾਹਰ ਚਲਾਵਾਂਗੇ ਤੇ ਬਾਹਰ ਜਾਵਾਂਗੇ ਲੰਬੇ ਰੂਟ ਤੋਂ ਦੋ ਸੌ ਕਿਲੋਮੀਟਰ ਤਿੰਨ ਸੌ ਫੇਰ। ਐਵਰੇਜ ਉਹ ਦੇਗੀ ਫਰੀ ਦੀ ਜੇ ਤੁਸੀਂ ਲੋਕਲ ਬਾਰ ਬਾਰ ਕਲਾ ਬਿੰਦੈ ਬਾਰ ਬਰੇਕ ਬਿੰਦ ਦੀ ਹ ਤੇ ਆਪਣਾ ਫਿਰ ਹੈ ਤੇ ਆਪਣਾ ਫਿਰ ਨਾ ਐਵਰੇਜ ਅਭੀ ਨਹੀਂ ਹੀ ਦਿੰਦੀ ਹੈ
ਬੜੀ ਘਾਟੇ ਭਾਜੀ ਆ ਤੇ ਗੱਡੀ ਲਗਾੳਗੇ ਆਪ। ਹਾਂਜੀ ਕਾਰ ਹੁੰਦੀ ਹੈ ਓਦਾ ਵੀ ਮਾਈਲੇਜ ਦੇਣੀ ਮਤਲਬ ਕਿ ਮੈਂ ਤੇ ਚੈੱਕ ਵੀ ਨਹੀਂ ਕੀਤਾ। ਹਜੇ ਤੇ ਮੈਂ ਚਲੋ ਲੈ ਤੇ ਲਈਏ ਬੁਲਟ ਹੋਣ ਤੇ ਬਾਅਦ ਚੋਂ ਪਤਾ ਚੱਲੇਗਾ। ਕੀ ਮਾਇਨੇ ਦੇਂਦੀ ਹੈ।
ਹਾਂਜੀ, ਤੁਸੀਂ ਅਗਰ ਕਲਾਸਿਕ ਲਈਏ ਤਾਂ ਕਲਾਸਿਕ ਦੀ ਐਵਰੇਜ ਤੁਹਾਨੂੰ ਲੋਕਲ ਦੇਵੇਗੀ। ਜੋ ਕਿ ਮੇਰੀ ਅ ਮਹੀਨੇ ਅੰਦਰ ਹੀ ਘੱਟੋ ਘੱਟ ਨ ਚਲ ਜਾਂਦੀ ਹੈ ਤੁਹਾਡੀ ਅਹ। ਅਹ ਬਾਰਾਂ ਪੰਦਰਾਂ ਚੱਲ ਜਾਂਦੀ ਲੋਕਲ ਲੋਕਾਂ ਲਈ
ਅੱਛਾ, ਅੱਛਾ ਲੋਕਲ ਚਲਾਉਣੀ ਬੈਟਰੀ ਪਾ ਕੇ ਚਲਦੀਆਂ ਜਿਆਦਾ।
ਹਾਂ ਸਾਰੀ ਮੇਰਾ ਸਾਰਾ ਟੋਟਲੀ ਕੰਮ ਇਹ ਨਾ ਫੈਕਟਰੀ ਦਾ ਚੱਲ ਰਿਹਾ ਜਿਆਦਾ।
ਹਮ ਬੁਲਟ ਤਾਂ ਤੁਸੀਂ ਜ਼ਿਆਦਾ ਕੱਢਦੇ ਨਾ। ਨਾ ਨਾ ਨਹੀਂ ਬੁਲਟ ਵਾਰਗੀ ਗੱਡੀ ਨੀ ਆ ਭਾਜੀ ਬੁਲਟ ਦਾ ਮਜਾ ਹੀ ਅਲੱਗ ਆ। ਹੁਣ ਮੈਂ ਚਲਾਈ ਨਾ ਕਲ ਕਿਆ ਮਜਾ ਭਾਜੀ। ਬੁਲਟ ਚਲਾ ਕੇ ਮਜ਼ਾ ਆ ਜਾਂਦਾ, ਸਾਰੀ ਗੱਡੀਆਂ ਫੇਲ।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
ਨਹੀਂ, ਨਹੀਂ ਅਜੇ ਤੇ ਤਾਂ ਪਹਿਲਾ ਦਿਨ ਹੀ ਹੈ ਭਾਜੀ ਅਜੇ ਬਾਅਦ ਚ ਪਤਾ ਚੱਲੇਗਾ ਦੋ ਤਿੰਨ ਦਿਨ ਬਾਅਦ ਪਤਾ ਚੱਲੇਗਾ। ਕੀ ਮਾਈਲੇਜ ਚੈੱਕ ਕਰਾਂਗੇ ਮੀਟਰ 'ਤੇ ਤਾਂ ਹੀ ਪਤਾ ਚੱਲੇਗਾ। ਮੈਨੂੰ ਜਰੂਰਤ ਹੋਈ ਪਾਵਾਂਗਾ ਬਾਹਰੋਂ ਜਰੂਰਤ ਪਾਉਣ ਜਾਵਾਂਗਾ। ਕੱਲ ਜਾਵਾਗਾ ਨਹੀਂ ਨਹੀਂ ਕੱਲ ਟਾਈਮ ਲੱਗ ਕੇ ਹਾਂਜੀ ਹਾਂਜੀ।
ਕਿਉਂਕਿ ਨਾ ਐਜੇ ਸਿਆਸਤੂਰ ਸ ਸਿਆਸਤਰੀ ਦਾ ਜ਼ਰੂਰ ਲਵਾ ਦੇਣਾ ਜੀ। ਕਿਉਂਕਿ ਨਾ ਲੈਗ ਗਾਰਡ ਵਗੈਰਾ ਬਹੁਤ ਜ਼ਰੂਰੀ ਕਿਉਂਕਿ ਬੰਦੇ।
ਹਾਂ ਲੈਗ ਗਾਰਡ ਨੀ ਲੱਗਿਆ ਲੈਗ ਗਾਰਡ। ਲਵਾਣਾ ਪੈਣਾ ਉਹ ਤੁਹਾਡੀ ਗੱਲ ਠੀਕ ਏ ਇੱਕ ਲੈਗ ਗਾਰਡ ਤੇ ਇੱਕ ਉਹ ਜਿਹੜਾ ਨ। ਜੀ ਮੈਟ ਹੁੰਦਾ ਮੈਟ। ਜੇ ਇਹਨਾ ਕਿਚੜ ਨਾ ਆਵੇ ਉੱਪਰ ਕਹਿੰਦੇ ਨਾ ਮਰਗਾੜ ਦੇ ਅੰਦਰ ਸਾਰਾ।
ਇੰਜਨ ਕਵਰ ਵੀ ਹੁੰਦਾ ਉਹਦਾ ਹਾਂਜੀ।
ਹਾਂ ਇੰਜਨ ਕਵਰ ਹੁੰਦਾ ਠੀਕ ਹੈ ਇੰਜਨ। ਨਾ ਹੋਵੇ ਤਾਂ ਕਰ ਠੀਕ ਹੈ ਹੋਰ ਭਾਜੀ ਵਧੀਆ।
ਹੋਰ ਮੈਂ ਵੀਰ ਨੂੰ ਵਧਾਈ ਪਹਿਲੇ ਦੇਈਏ ਸਭ ਤੋਂ ਪਹਿਲੇ ਵੀਰ ਜੀ ਬੁਲਟ ਲਿਆਏ ਇਹ ਨੇ ਵੀ।
ਫੋਨ ਕਰਦਾ ਭਰਾਵਾਂ ਦਾ ਵੱਡਿਆਂ ਦਾ ਆਸ਼ੀਰਵਾਦ ਚਾਹੀਦਾ। ਤੁਸੀਂ ਫੋਨ ਕਰਦੇ ਖੁਸ਼ੀ ਹੋਈ ਹੈ ਮਹਾਰਾਜ ਦੇੇਖੋ ਆਪਣਿਆਂ ਨੂੰ ਖੁਸ਼ੀ ਜਿਆਦਾ ਹੁੰਦੀ ਹੈ। ਕੋਈ ਚੀਜ਼ ਲਓ ਨਾ ਠੀਕ ਹੈ ਨਾ ਅੱਜ ਕੱਲ ਕੌਣ ਕਿਸੀ ਦਾ ਹੈ? ਅੱਜ ਕੱਲ੍ਹ ਜੈਲਸ ਜ਼ਿਆਦਾ ਹੁੰਦੀ ਨਾ ਉਹਨੇ ਬੰਦੇ ਨੇ ਇਹ ਲੈ ਲਿਆ ਤੇ ਉਹ ਲੈ ਲਿਆ। ਬੁਲਟ ਲੈ ਆ ਵੱਡੇ ਭਰਾਵਾਂ ਦਾ ਆਸ਼ੀਰਵਾਦ ਹੈ।
ਹਾਂਜੀ। ਬਸ ਥੋੜ੍ਹਾ ਇਹਨੂੰ ਜ਼ਿਆਦਾ ਤੇਜ਼ ਨਹੀ ਚਲਾਉਣਾ ਕਿਉਂਕਿ ਬਹੁਤ ਹੀ ਤੇਜ਼ ਚੱਲਦੀਆਂ ਨੇ ਗੱਡੀਆਂ ਇਹਨਾਂ ਹੱਥ। ਤੋਂ ਬਾਹਰ ਨਿਕਲ ਜਾਂਦੇ ਫਿਰ ਨਾ।
ਹਾਂ ਇਹ ਤੇ ਗੱਲ ਸਹੀ ਇਹ ਤੇ ਗੱਲ ਬਿਲਕੁਲ ਸਹੀ ਮਹਿਸੂਸ ਨੀ ਹੁੰਦਾ ਖੱਡੇ ਖੁੱਡੇ। ਬਹੁਤ ਵਧੀਆ ਗੱਡੀ ਹੈ ਗੱਡੀ ਮਸਤ ਹੈ ਬੁਲਟ ਵਰਗਾ ਮਜਾ ਨੀ ਆ ਭਾਜੀ।
ਹਾਂਜੀ ਬੁਲਟ ਤੇ ਨਾ ਜ਼ਿਆਦਾ ਸਪੀਡ ਮਹਿਸੂਸ ਨਹੀਂ ਹੁੰਦੀ ਕਿ ਤੇਜ ਚੱਲਦੀ ਵੇ। ਤਾਂ ਮੈਂ ਕਹਿ ਰਿਹਾ।
ਉਹ ਖੱਡਿਆਂ ਚ ਫ਼ੀਲ ਨੀ ਹੁੰਦਾ ਬੰਦਿਆਂ ਨੂੰ ਖੱਡਾ ਆਇਆ ਕਿ ਨਹੀਂ ਆਇਆ।
ਹਾਂਜੀ ਹੈ ਵੀ ਹਰ ਚੀਜ਼ ਆਈ ਪਈ ਹੁੰਦੀ ਸੋ ਘਰ ਹੈਵੀ ਪਏ ਹੁੰਦੇ ਨੇ। ਹਰ ਚੀਜ਼ ਪੈਸਿਆ ਦੀ ਆਂਦੀ।
ਠੀਕ ਐ ਜੀ ਹੋਰ ਭਾਜੀ ਵਧੀਆ ਤੁਹਾਡੀ ਵੀਹ ਦੀ ਤੁਹਾਡੀ ਦਿੰਦੀ ਗੱਡੀ ਅੱਛਾ ਜੀ ਅਜੇ ਤਾਂ ਮੈਂ ਚੈੱਕ ਨੀ ਕੀਤਾ। ਕੱਲ ਪਤਾ ਚੱਲੇਗਾ, ਕੱਲ ਚੈੱਕ ਕਰਾਂਗਾ, ਤੁਹਾਡੀ ਗੱਲ ਸੁਣ ਕੇ ਨਾ ਮੈਂ ਇੱਕ ਵਾਰੀ ਚੈੱਕ ਕਰਾਂਗਾ।
ਬਾਕੀ ਹੁਣ ਕੋਲ ਕੱਟ ਹਾਂਜੀ ਹਾਂਜੀ ਹਾਂਜੀ। ਕੋਲ ਕੱਟ ਕਰਨ ਪਹਿਲੇ ਤੁਹਾਨੂੰ ਇੱਕ ਵਾਰ ਹੋਰ ਵਧਾਈ ਦੇਈਏ ਬਹੁਤ ਬਹੁਤ ਤੁਹਾਨੂੰ ਵਧਾਈ ਹੈ।
ਨਹੀਂ ਨਹੀਂ ਵਧੀਆ ਭਾਜੀ ਲੱਖ ਲੱਖ ਮੁਬਾਰਕਾਂ ਭਰਾਵਾਂ ਨੂੰ ਵੀ।
ਗੱਲ ਕਰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ।
ਧਿਆਨ ਰੱਖੋ ਆਪਣਾ ਠੀਕ ਹੈ ਨਾ ਚੰਗਾ ਭਾਜੀ ਸਤਿ ਸ੍ਰੀ ਅਕਾਲ।
ਓਕੇ ਮਹਾਰਾਜ।